ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ, ਕੈਸੇ ਹੋ ਤੁਸੀਂ
ਹਾਂਜੀ, ਠੀਕ ਠਾਕ, ਤੁਸੀਂ ਸੁਣਾਓ, ਕੈਸੇ ਹੋ
ਹਾਂਜੀ, ਮੈਂ ਵੀ ਵਧੀਆ, ਹੋਰ ਕੀ ਕਰ ਰਹੇ ਸੀ।
ਬਸ ਨਾਸ਼ਤਾ ਕਰਕੇ ਵਿਹਲੇ ਹੋਏ ਸੀਗੇ, ਘਰ ਦਾ ਕੰਮ ਚੱਲਦਾ ਪਿਆ, ਹਾਂਜੀ
ਫਾਸਟ ਫੂਡ ਵਗੈਰਾ ਖਾਂਦੇ ਹੋ ਤੁਸੀਂ, ਯਾ ਘਰ ਦਾ ਖਾਣਾ ਹੀ ਖਾਂਦੇ ਹੋ, ਵੈਸੇ
ਅਸੀਂ ਤਾਂ ਜ਼ਿਆਦਾਤਰ ਘਰ ਦਾ ਹੀ ਖਾਣਾ ਖਾਂਦੇ ਹਾਂ, ਅਗਰ ਬੇਟਾ ਕਹੇ ਤੇ ਕਦੇ ਮਹੀਨੇ ਚ ਇੱਕ, ਇੱਕ ਅੱਧੀ ਵਾਰੀ। ਅਸ ਥੋੜਾ ਆ ਜਾਂਦਾ ਘਰੇ ਈ, ਬਾਕੀ ਉਝ ਤਾਂ ਘਰ ਦਾ ਖਾਣਾ ਹੀ, ਨੋਰਮਲ ਖਾਣਾ ਖਾਂਦੇ ਹ ਅਸੀਂ।
ਫੇਰ ਤਾਂ ਵਧੀਆ, ਸਾਡੇ ਘਰ ਵੀ ਫਾਸਟ ਹੁਣ ਕਦੀ ਕਦੀ ਆ ਜਾਂਦਾ, ਬਟ ਮੈਂ ਸੋਚਣੀ ਹਾਂ ਕਿ ਫਾਸਟ ਫੂਡ ਅਗਰ ਖਾਣਾ ਹੀ ਹੈ ਨਾ ਤੇ ਉਹ ਵੀ ਘਰ ਬਣਾ ਕੇ ਖਾ ਲਈਏ, ਬਿਕੋਜ ਬਾਹਰ ਦਾ ਜੋ ਹੁੰਦਾ, ਉਹ ਪਤਾ ਨੀ ਉਹ ਕੈਸੇ ਬਣਾਉਂਦੇ ਨੇ, ਔਰ ਉਹ ਮਤਲਬ ਬਾਸੀ ਦੇਖਨੇ ਆਂ, ਜਾਂ ਫਰੈਸ਼ ਦੇਖਨੇ, ਔਰ ਸਮਾਨ ਵੀ ਉਹਨਾਂ ਦਾ ਫਰੈਸ਼ ਹੈ ਜਾਂ ਨਹੀਂ ਹੈ। ਹੁਣ ਕਰਦਾ ਹੈ, ਤੇ ਨਾ ਐਟਲੀਸਟ, ਭਲੇ ਹੀ ਫਾਸਟ ਫੂਡ ਅਨਲਦੀ ਹੈ, ਲੇਕਿਨ ਨੂੰ ਘਰ ਬਣਾ ਰਹੇ ਹਾ, ਤੇ ਹਾਈਜੀਨ ਦਾ ਧਿਆਨ ਰੱਖਣੇ ਆ, ਕੁਛ ਉਹਦੇ ਚ ਮਤਲਬ ਮਿਲਾਵਟ ਨਹੀਂ। ਕਰ ਰਹੇ
ਹਾਂਜੀ ਇਹ ਤਾਂ ਹੈ ਬਾਕੀ ਸਬਜ਼ੀਆਂ ਵੀ ਅੱਜ ਕੱਲ, ਬਰਸਾਤ ਤੀ ਮੌਸਮ ਹੈ, ਕਈ ਸੁੰਡੀਆਂ ਹੁੰਦੀਆਂ ਹੈ, ਕਦੀ ਕੁਛ ਹੁੰਦਾ, ਕੀੜੇ ਹੁੰਦੇ ਨੇ। ਧਿਆਨ ਨੀ ਦਿੰਦੇ ਬਾਹਰ ਦੇ, ਆਪਾਂ ਘਰ ਦੇ ਤਾਂ ਫੇਰ ਆਪਾਂ ਧਿਆਨ ਦੇ ਕੇ, ਸਬਜ਼ੀ ਨੂੰ ਤਰ੍ਹਾਂ ਧੋ ਕੇ, ਸੁਥਰਾ ਕਰ ਕੇ, ਫੇਰ ਅਸੀਂ ਬਣਾਉਦੇ ਹਾਂ।
ਹਾਂ ਸਹੀ ਗੱਲ ਹੈ, ਅਸੀ ਫਿਰ ਸੇ ਬਹੁਤ ਪ੍ਰੋਪਰ ਪੂਰਾ ਧਿਆਨ ਰੱਖਦੇ ਨਾ, ਕੋਈ ਕੀੜਾ ਵਗੈਰਾ ਹੈ ਤੇ ਨੇ, ਉਹ ਨੂੰ ਛਿਲ ਲਈਏ, ਪਹਿਲਾਂ ਧੋ ਵੀ ਲਈਏ ਹੁਣ। ਤੇ ਉਹ ਬਾਹਰ ਚ, ਪਤਾ ਨੀ ਧੋਂਦੇ ਹੋਣਗੇ ਹੋਣਗੇ ਜਾਂ ਨਹੀਂ, ਏਨਜ ਹੀ ਬੇਕ ਕਰ ਦਿੰਦੇ ਹੋਣਗੇ, ਸਾਨੂੰ ਥੋੜ੍ਹੀ ਪਤਾ ਅਸੀਂ ਬਸ ਖਾ ਲੈਂਦੇ ਹਾਂ।
ਹਾਂਜੀ ਉਹ ਤਾਂ ਬਸ ਸਵਾਦ ਸਵਾਦ ਚ ਖਾ ਲੈਂਦੇ ਬਾਕੀ ਬਾਅਦ ਚੋਂ ਕਦੇ ਪੇਟ ਦਰਦ ਹੋ ਗਿਆ ਤੇ ਕਦੀ ਕੁੱਝ ਹੋ ਗਿਆ ਕਦੀ ਕਿਸੇ ਨੂੰ ਗੈਸ ਬਣ ਜਾਂਦੀ ਹੈ।
ਬਿਲਕੁਲ ਬਿਲਕੁਲ ਜਿਦਾ ਹੁੰਦਾ ਨਾ ਬਾਹਰ ਦਾ ਖਾਣਾ ਅਵੋਇਡ ਹੀ ਕਰਨਾ ਚਾਹੀਦਾ ਹੈ। ਘਰ ਦਾ ਤਾਂ ਇੱਕ ਹੈ ਨਾ ਕਿ ਫਰੈਸ਼ ਬਣਾ ਰਿਹਾ ਹਾਈਜੀਨ ਦੇ ਨਾਲ ਬਣਾ ਰਿਹਾ ਕੁਛ ਮਿਲਾ ਵੀ ਨਹੀਂ ਰ ਫਾਲਤੂ ਤੇ ਬਹੁਤ ਮਤਲਬ ਪਤਾ ਕੀ ਬਾਹਰ ਦਿਖਾਣ ਨਾਲ ਨਾ ਤੁਹਾਡਾ ਮਨ ਜਲਦੀ ਭਰ ਜਾਂਦਾ ਲੇਕਿਨ ਘਰ ਦੇ ਖਾਨਾ ਥੋੜ੍ਹਾ ਮਨ ਨੀ ਪੜਦਾ ਜਲਦੀ ਤੋਂ
ਹਾਂਜੀ ਇਹ ਤਾਂ ਹੈ।
ਔਰ ਟੇਸਟ ਵਿਚ ਬਹੁਤ ਡਿਫਰੈਂਸ ਹੁੰਦਾ ਹੈ
ਆਹੋ
ਜ ਤੁਸੀਂ ਬਾਹਰ ਦਾ ਖਾਂਦੇ ਹੋ ਨਾ ਉਹਦਾ ਟੇਸਟ ਕੁਛ ਅਲੱਗ ਹੀ ਹੋਏਗਾ ਔਰ ਘਰ ਬਣਾਵਾਂਗੇ ਉਹਦਾ ਟੇਸਟ ਅਲੱਗ ਹੋਏਗਾ
ਹਾਂਜੀ
ਮੈਂ ਵੀ ਇਥੇ ਕੁਛ ਕਦੀ ਮੋਮੋਜ਼ ਵਗੈਰਾ ਖਾਣ ਦਾ ਮਨ ਵੀ ਹੁੰਦਾ ਨਾ ਸਮਝੋ ਕਿ ਮੋਮੋਸ ਚਲੋ ਖਾਣੇ ਹੀ ਨੇ ਤੇ ਘਰ ਹੀ ਬਣਾ ਲੈਂਦੇ ਹਾਂ।
ਅੱਛਾ ਜੀ ਮੋਮੋਸ ਤਾਂ ਨਾ ਮੈਦੇ ਦੇ ਨਾਲ ਜ਼ਿਆਦਾ ਮੈਦਾਂ ਹੁੰਦਾ ਉਹ ਤੇ ਜ਼ਿਆਦਾ ਗਲਦਾ ਵੀ ਨੀਗਾ ਉਹ ਤਾਂ ਖਾਣੇ ਹੀ ਨਹੀਂ ਚਾਹੀਦੇ ਉਹ ਤਾਂ ਅਸੀਂ ਬਿਲਕੁਲ ਵੀ ਨ ਮੋਮੋਸ ਤਾਂ ਅਸੀਂ ਖਾਂਦੇ ਹੀ ਨਹੀਂ ਗਏ ਲੈ ਕੇ ਵੀ ਨੀ ਆਉਂਦੇ ਤੇ ਘਰੇ ਵੀ ਨੀ ਕਦੇ ਮੋਮੋਸ ਤਾਂ ਅਸੀਂ ਕਦੇ ਟੇਸਟ ਵੀ ਨਹੀਂ ਕੀਤਾ ਕਈਆਂ ਦਾ ਸੁਣਿਆ ਮੋਮੋਸ ਖਾ ਕੇ ਨਾ ਪੇਟ ਦਰਦ ਹੋਇਆ ਕੋਈ ਹੋਸਪ ਮਟਰਲ ਪੁੰਛ ਹੈ ਕਈਆਂ ਦੇ ਅਸੀਂ ਇੱਥੇ ਸੁਣ ਹੈ ਅਸੀਂ ਅੱਜ ਤੱਕ ਮੋਮੋਸ ਨੂੰ ਮੂੰਹ ਨੀ ਲਾਇਆ ਕਦੀ ਨਹੀਂ ਖਾਦੇ ਹਾਂ ਫਾਸਟ ਫੂਡ ਅਗਰ ਖਾਣਾ ਹੋਵੇ ਅਤੇ ਬਸ ਇਕੱਲੇ ਮਨਚੂਰੀਅਨ ਖਾ ਲਿੱਤੇ ਜਾਂ ਫਿਰ ਨੂਡਲਸ ਖਾ ਲੈਂਦਾ ਬੇਟਾ ਬਸ ਫਾਸਟ ਫੂਡ ਦੋ ਹੀ ਚੀਜ਼ਾਂ ਰੱਖੀਆਂ ਹੋਰ ਕੋਈ ਫਾਸਟ ਫੂਡ ਦੇ ਕੋਈ ਫਾਲਤੂ ਫਾਲਤੂ ਚੀਜ਼ ਨਹੀਂ ਕਰੇ ਖਾਈ ਦੀ
ਅੱਛਾ ਮੈਂ ਤਾਂ ਮੋਮੋਜ਼ਂ ਬਣਾਂਦੇ ਤੇ ਮੈਂ ਘਰ ਬਣਾ ਲੈਂਦੀ ਹਾਂ ਲੇਕਿਨ ਕਈ ਵਾਰ ਮੈਦਾ ਮਲਾਇਆ ਵਿਚ ਥੋੜਾ ਗਿਹੂ ਦਾ ਆਟਾ ਮਿਲਾ ਲੈਂਦੇ ਹਾਂ ਥੋੜੀ ਜੀ ਤੋਂ
ਘਰ ਫਰੈਸ਼
ਹਾਂਜੀ ਉਹ ਤਾਂ ਹੈ ਘਰ ਦੀ ਵਧੀਆ ਚੀਜ਼ ਹੁੰਦੀ ਹੈ ਹਾਂ ਖਾਣਾ ਚਾਹੀਦਾ
ਹਾਂਜੀ ਅਫੋਰਡਲ ਪੈ ਜਾਂਦਾ ਅਗਰ ਅਸੀਂ ਪੰਜਾਰ ਲੇਕਿਨ ਅਗਰ ਅਸੀਂ ਵੈਸੇ ਖਰੀਦ ਘਰ ਬਨਾਂਦੇ ਹਾਂ ਤਾਂ ਕਾਫੀ ਸਾਰੇ ਬਣ ਜਾਂਦੇ ਨੇ
ਹਾਂਜੀ ਆਹੋ ਇਹ ਤਾਂ ਹੈ ਸਾਰਾ ਪਰਿਵਾਰ ਆਰਾਮ ਨਾਲ ਬਹਿ ਕੇ ਵਧੀਆ ਤਰ੍ਹਾਂ ਖਾ
ਹਾਂ ਉਹੀ ਨਾ ਅਗਰ ਅਸੀਂ ਬਜ਼ਾਰੋਂ ਮੰਗਵਾਦੇ ਹਾਂ ਤੇ ਉਹ ਪੂਰੇ ਵੀ ਨੀ ਪਾਉਂਦੇ ਉਹ ਬਾਜ਼ਾਰ ਦਾ ਈ ਹੈ ਨਾ ਕਿ ਪਹਿਲੀ ਗੱਲ ਤਾਂ ਖਾਣਾ ਹੀ ਨਹੀਂ ਚਾਹੀਦਾ ਅਗਰ ਤੁਸੀਂ ਖਾ ਵੀ ਰਹੇ ਹੋ ਤਾਂ ਘਰ ਬਣਾ ਕੇ ਖਾ ਰਹੇ ਹੋ ਤੇ ਠੀਕ ਹੈ ਕਹਿੰਦੇ ਘਰ ਦਾ ਖਾਣਾ ਤਾਂ ਬੈਸਟ ਉਹਦੇ ਇਲਾਵਾ ਕੁਛ ਹੈ ਨਹੀਂ
ਹਾਂਜੀ
ਕੜੀ ਚਾਵਲ ਹੈ ਰਾਜਮਾਂ ਚਾਵਲ ਹੈ ਛੋਲੇ ਚਾਵਲ ਹੈ ਮਨ ਵੀ ਨੀ ਪੜਦਾ ਕਿੰਨੇ ਮਰਜੀ ਖਾਂਦੇ ਰਹੋ
ਹਾਂਜੀ ਇਹ ਤਾਂ ਹੈ ਆਪਣੇ ਘਰ ਦੀ ਵਧੀਆ ਵਰਗੀ ਤਾਂ ਕੋਈ ਰੀਸ ਹੈ ਹੀ ਨੀ ਗੀ
ਹੀ ਨਾ ਘਰ ਦਾ ਖਾਣਾ ਤੇ ਬੈਸਟ ਹੁੰਦਾ ਕਿ ਉਹ ਹਰ ਟਾਈਮ ਖਾ ਸਕਦੇ ਉਹ ਮਨ ਵੀ ਨੀ ਪਰਦਾ ਢਿਰ ਵੀ ਪੜ ਜਾਂਦਾ ਔਰ ਹੈਲਦੀ ਦੇਖੋਈਏ ਮਿਲਾਵਟ ਵੀ ਕੋਈ ਨੀ ਘਰ ਦਾ ਬਣਿਆ ਵ ਅਗਰ ਬਾਹਰ ਲਵਾਂਗੇ ਵਿੱਚ ਮਿਲਾਵਟ ਵੀ ਹੁੰਦੀ ਹੈ ਸਾਨੂੰ ਪਤਾ ਨੀ ਭਾਈ ਮਿਲਾਵਟ ਕਿਤਨੀ ਕਰਦਾ ਕੀ ਬਣਦਾ ਕੀ ਨੀ ਪਾਉਦਾ ਬਸ ਚੀਜ਼ ਹੈ ਤਾਜ਼ੀ ਚੀਜ਼ ਹੈ ਹੁਣ ਘਰ ਆ ਹੁੰਦੀ ਕਿ ਚਲੋ ਫਰੈਸ਼ ਅਸੀਂ ਖੁਦ ਬਣਾ ਰਹੇਾਂੋ ਆਪਾਂ ਹਾਈਜੀਨ ਦੇ ਨਾਲ ਬਣਾ ਰਹੇਾਂ ਬ ਪਤਾ ਨੀ ਉਹਨੇ ਹਾਈਜੀਨ ਰੱਖਿਆ ਹੋਇਆ ਕਈਆਂ ਨਹੀਂ ਰੱਖਿਆ
ਹਾਂਜੀ
ਜੀ ਜੀ ਉਹ ਨਾ ਤਾਂ ਹੀ ਘਰ ਦਾ ਖਾਣਾ ਚਾਹਿਦਾ ਫਰੈਸ਼ ਲੱਗਦਾ ਕਿ ਚਲੋ ਘਰ ਦਾ ਫਰੈਸ਼ ਹੈ ਘਰ ਦਾ ਹੀ ਮੰਗ ਲਓ ਘਰ ਹੀ ਬਣਾ ਲੈਂਦੇ ਆਾਂ
ਅੱਛਾ ਜੀ
ਜ ਮੈਂ ਜਦਾ ਖਾਧਦਾ ਖ ਮੈਂ ਬਜ਼ਾਰ ਦਾ ਖਾਣਾ ਉਹ ਵੀ ਘਾਟ ਹੀ ਬਣਾ ਲ ਥੋੜਾ ਅਵੋਇਡ ਕਰਦੇ
ਹਾਂਜੀ ਘਰ ਦੇ ਤਾਂ ਨਾ ਆਪਾਂ ਮਸਾਲੇ ਐ ਸੋਚ ਕੇ ਪਾਉਦੇ ਹਾਂ ਕਿ ਕਿੰਨੇ ਮਸਾਲੇ ਇੰਨੀ ਕੁ ਖਾਣ ਨੂੰ ਡਾਇਟ ਵੀ ਸਾਨੂੰ ਵਧੀਆ ਨੇ ਬਾਹਦੇ ਤਾਂ ਤੇਜ਼ ਮਸਾਲੇ ਬਹੁਤ ਪਏ ਹੁੰਦੇ ਨੇ ਜਿਹਦੇ ਨਾਲ ਕਦੀ ਕਿਸੇ ਨੂੰ ਜਲਣ ਹੁੰਦੀ ਹੈ ਗਲੇ ਚ ਦਰਦ ਹੋ ਜਾਂਦੀ ਹੈ ਇਹ ਤਕਲੀਫ਼ਾਂ ਆ ਜਾਂਦੀਆਂ ਨੇ ਬਾਹਰ ਦੇ ਖਾਣੇ ਦੇ ਨਾਲ ਘਰੇ ਹੀ ਬਣਾਇਆ ਹਾਂਜੀ ਘਰੇ ਆਪਾਂ ਮਸਾਲੇ ਹਿਸਾਬ ਦੇ ਪਾਉਣੇ ਨੇ ਕੀ ਪਤਾ ਹੈ ਛੋਟੇ ਬੱਚਾ ਵੀ ਖਾ ਲਏ ਵੱਡਾ ਬਜ਼ੁਰਗ ਵੀ ਖਾ ਲਏ ਮਿਰਚ ਮਸਾਲੇ ਹੈ ਸਹੀ ਤਰ੍ਹਾਂ ਪਾਉਦੇ ਹ ਆਪਾਂ ਘੱਟ ਹਿਸਾਬ ਦੇ ਨਾਲ
ਹ ਫਰੈਸ਼ ਵੀ ਰਹਿੰਦਾ ਨਾਲੇ ਨਾ ਬਜ਼ਾਰ ਦਾ ਪਤਾ ਨ ਨਹੀਂ ਕੈਸਾ ਹੁੰਦਾ ਕਿਤਨਾ ਫਰੈਸ਼ ਹੈ ਕਿਤਨਾ ਫਰੈਸ਼ ਨਹੀਂ ਹੈ ਘਰ ਦਾ ਐਟਲੀਸਟ ਫਰੈਸ਼ ਤੇ ਹੈ
ਹਾਂਜੀ ਫਰੈਸ਼ ਹੁੰਦਾ ਉਹ ਤਾਂ ਖਾਣ ਲਈ
ਉਹ ਪ੍ਰੋਪਰ ਹਾਈਜੀਨ ਦੇ ਨਾਲ ਬਣਾਉਂਦੇ ਹਾਂ ਅਸੀਂ ਅਸੀਂ ਕਦੀ ਅਗਰ ਬਣਾਵਾਂਗੇ ਨਾ ਪੂਰਾ ਹਾਈਜੀਨ ਦਾ ਧਿਆਨ ਰੱਖਾਂਗੇ ਸਬਜ਼ੀ ਲਿਆਏਆ ਦਾਲ ਉਹਨੂੰ ਧੋਵਾਂਗੇ ਅੱਛੇ ਤਰੀਕੇ ਨਾਲ ਬਣਾਵਾਂਗੇ ਲੇਕਿਨ ਬਾਜ਼ਾਰ ਵਾਲੇਤਾ ਨੀ ਧੋਂਦੇ ਵੀ ਆ ਜਾਂ ਇਏਦਾਂ ਹੀ ਬਣਾ ਦਿੰਦੇ ਆ
ਆਹੋ ਨਾ ਕਦੇ ਉਹ ਪਤਾ ਹੀ ਨੀ ਉਹਨਾਂ ਦਾ ਹੱਥ ਵੀ ਧੋਂਦੇ ਆ ਕਿ ਨਹੀਂ ਧੋਂਦੇ ਉਹ ਵੀ
ਬਿਲਕੁਲ ਬਿਲਕੁਲ ਉਹੀ ਨਾ ਉਹੀ
ਅੱਜ ਕੱਲ੍ਹ ਜੋਮ ਸੇਨੇ ਹੁੰਦੇ ਨੇ ਹਾਂਜੀ ਇੰਨੇ ਜਮਸ ਹੁੰਦੇ ਨੇ ਬਿਮਾਰੀ ਹਾਂਜੀ
ਬਿਲਕੁਲ ਬਿਲਕੁਲ ਬਿਮਾਰੀਆਂ ਬਹੁਤ ਲੱਗ ਜਾਂਦੀਆਂ ਨੇ ਫੇਿਰ
ਦੇਖੀ ਨਿੱਕੇ ਨਿੱਕੇ ਬੱਚੇ ਨੂੰ ਬੜਾ ਸ਼ੌਕ ਹੁੰਦਾ ਫਾਸਟ ਫੂਡ ਖਾਣ ਦਾ ਬਾਹਰ ਦਾ ਖਾਣਾ ਖਾਣ ਨਾਲ ਨਾ
ਅੱਜ ਕੱਲ੍ਹ ਹਰ ਬੱਚੇ ਫਾਸ ਫੂਡ ਵਿੱਚ ਚਾਈਨੀਜ਼ ਫੂਡ ਨੂਡਲਸ ਮਨਚੂਰੀਅਨ ਬਰਗਰ ਆ ਚੀਜ਼ ਚਾਂ ਖਾਣ ਨੂੰ ਨਾ ਬਾਹਰ ਨੂੰ ਭੱਜਦੇ ਨੇ ਪ ਹਾਂ ਕਰੇਜ਼ ਹੋ ਗਿਆ ਪਹਿਲਾਂ ਤਾਂ ਖਾਂਦੇ ਨੀ ਸੀਗੇ ਪਰ ਸਾਡੇ ਚ ਜ਼ਮਾਨੇ ਚ ਕਿੱਥੇ ਖਾਂਦੇ ਸੀ ਫਾਸਟ ਫੂਡ ਹੁੰਦੇ ਹੀ ਨਹੀਂ ਸੀਗੇ ਏਦਾਂ ਦੇ ਹੁਣ ਤਾਂ ਹਾਂ ਤਦੋਂ ਤਾਂ ਬਸ ਟਿੱਕੀ ਹੋ ਗਈ ਚਾਟ ਹੋ ਗਿਆ ਇਹ ਚੀਜ਼ਾਂ ਖਾਂਦੇ ਸੀ ਹੁਣ ਤਾਂ ਚਾਈਨੀਜ਼ ਫੂਡ ਵੱਲ ਜ਼ਿਆਦਾ ਹੀ ਭੱਜਦੇ ਨੇ
ਬਿਲਕੁਲ ਮ ਪਹਿਲੇ ਮੋਮੋਸ ਵੀ ਮੋਮੋਸ ਹਜੇ ਰੀਸੈਂਟਲੀ ਆਉਣੇ ਸ਼ੁਰੂ ਹੋਏ ਨੇ ਕੁਛ ਟਾਈਮ ਪਹਿਲਾਂ ਪਹਿਲੇ ਮੋਮੋਸ ਬੀ ਗੋਲ ਗੱਪੇ ਰ ਟਿਕਕੀਆਂ ਰ ਚਾਮੀਨ ਜ਼ਿਆਦਾ ਚਾਊਮਨ ਬਸ ਮੋਟਾ ਮੰ ਮਚੂਰੀਅਨ ਹੋ ਗਿਆ ਮੋਮੋਸ ਵਗੈਰਾ ਇਹ ਤੇ ਸ ਸਪਰਿੰਗ ਰੋਲ ਅ ਬ ਹਣ ਆਉਣ ਲੱਗੇ ਨੇ ਪਹਿਲੇ ਥੋੜੀ ਹੁੰਦੇ ਸੀ
ਹਾਂ
ਟਾਈਮ ਦੇ ਨਾਲ ਨਾਲ ਖਾਣਾ ਵੀ ਚੇਂਜ ਹੋ ਗਿਆ
ਸਹੀ ਗੱਲ ਹੈ ਟਾਈਮ ਨਾਲ ਸਭ ਕੁਝ ਚੇਂਜ ਹੋ ਰਿਹਾ ਹੈ ਖਾਣਾ ਚੇਂਜ ਹੋਇਆ ਤੇ ਬੱਚਿਆਂ ਦੀ ਬੱਚਿਆਂ ਦੇ ਟੇਸਟ ਵੀ ਸਾਰੇ ਚੇਂਜ ਹੁੰਦੇ ਪਏ ਨੇ ਨਾਲੋਂ ਨਾਲ ਹੀ ਇਹਨਾਂ ਦੇ
ਪਰ ਨਿੱਕੇ ਬੱਚੇ ਮਰਚਾਂ ਨਹੀਂੀ ਖਾਂਦੇ ਸੀ ਤੇ ਹੁਣ ਚਟਨੀ ਖਾਂਦੇ ਨੇ ਮੋਮੋਸ ਦੀ
ਉਹ ਐਏਡੀ ਤੇਜ਼ ਮਿਰਚ ਆਉਣ ਵਾਲੇਲੀ ਖਾਈ ਜਾਣਗੇ ਫੇਿਰ ਘਰ ਦੀ ਸਬਜ਼ੀ ਚ ਮਿਰਚ ਪਈ ਹੋਏਗੀ
ਹਾਂ ਸਧ ਨਿਕਾਲੀ ਉਹ ਨਹੀਂੀ ਖਾਣਗੇ ਮ ਤੁਹੀ ਕਹਿ ਰਹੇ ਹੋ ਬਾਹਰ ਦੀ ਮਨਸ਼ਾ ਖਾਣਗੇੀਆਂ ਘਰ ਦੀ ਮਰਸ਼ਾ ਨਹੀਂੀ ਖਾਧੀ ਜਾਂਦੀਆਂ
ਹਾਂਜੀ ਇਹ ਤਾਂ ਹੈ
ਬਾਾਲ ਇਕਦਮ ਚਟਨੀ ਹੋਏਗੀ ਨਾ ਇੱਕਦਮ ਮਿਰਚਾਂ ਈਨੀ ਮਿਰਚ ਹੁੰਦੀਆਂ ਨਾ ਉਹ ਸਵਾਦ ਲੱਗਦੀ ਹੈ ਅਗਰ ਤੇਜ ਕਰਦੇ ਨਾ ਮ ੋੜੀ ਦੇ ਦੇ
ਆਹੋ ਮਿਰਚ ਤੇਜ਼ ਹੈ ਜੀ ਸਾਨੂੰ ਫਿਰ ਦਹੀਂ ਦੇ ਦੋ ਅਸੀਂ ਨੀ ਰੋਟੀ ਸਬਜ਼ੀ ਨਾਲ ਖਾਣੀ
ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੇ ਪਾਸੇ ਮੌਸਮ ਕੈਸਾ ਫ ਅੱਜ
ਸਾਡੇ ਵਾਸੇ ਵੈਦਰ ਅੱਜ ਬਾਰਿਸ਼ ਆ ਰਹੀ ਹੈ ਅੱਧਾ ਘੰਟਾ ਹੋ ਗਿਆ ਬਾਰਿਸ਼ ਆਉਂਦੀ ਪਈ ਇੱਥੇ
ਅੱਛਾ ਸਾਡੇ ਪਾਸੇ ਧੁੱਪ ਚੜੀ ਗਈ ਹੈ
ਠੰਡਾ ਅੱਛਾ ਜੀ ਇਥ ਹਲਕੀ ਹ ਕਿ ਬਾਰਿਸ਼ ਹੈਗੀ ਆ ਠੰਡਾ ਹੋ ਗਿਆ ਮੌਸਮ ਤਾਂ ਬ ਜਿੱਦਾਂ ਹੀ ਮਾੜੇ ਜਿਹੀ ਬਾਰਿਸ਼ ਆਉਂਦੀ ਹੈ ਲਾਈਟ ਚਲੀ ਜਾਂਦੀ ਹੈ ਲਾਈਟ ਫਿਰ ਗਈ ਤੇ ਫਿਰ ਆਉਣ ਦਾ ਪਤਾ ਹੀ ਨਹੀਂੀ ਹੁੰਦਾ ਇੱਥੇ ਤਾਂ ਵੈਦਰ ਦਾ ਵੀ ਹੈਗਾ ਨਾਲ ਹੀ ਨਾਲ
ਜੀ ਜੀ
ਹਾਂਜੀ
ਹਾਂ ਆਉਣ ਦਾ ਪਣੀੂੰ ਤੁ ਕਹਿ ਦਿਓ ਬਾਰਿਸ਼ ਜਾਏ ਕੇ ਪਾਣੀ ਬੱ
ਹਾਂਜੀ
ਸਹੀ ਹੈ ਤੁਸੀਂ ਬੱਚੇ ਨੂੰ ਘੱਟ ਫਾਸਟ ਫੂਡ ਖਾਂਦੇ ਹੋ ਫਿਰ ਤਾਂ
ਹਾਂਜੀ ਬਿਲਕੁਲ ਹੀ ਨਹੀਂ ਬਸ ਇੱਕ ਅੱਧੀ ਵਾਰੀ ਜੇ ਰਮਾਨ ਜ਼ਿਆਦਾ ਵੀ ਕਰਿਆ ਤਦੋਂ ਹੀ ਹਾਂ ਅਸੀਂ ਤਾਂ ਉਹ ਵੀ ਨਹੀਂੀ ਖਾਂਦੇ ਮੇਰੇ ਹਸਬੈਂਡ ਤਾਂ ਬਿਲਕੁਲ ਬਿਲਕੁਲ ਵੀ ਨੀ ਫਾਸਟ ਫੂਡ ਖਾਂਦੇ ਹੋ ਤਾਂ ਉਹ ਤਾਂ ਮੂੰਹ ਵੀ ਨਹੀਂੀ ਲਾਉਂਦੇ ਹਾਂਜੀ ਕਿਸ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਓਕੇ ਬਾਏ ਸਤਿ ਸ਼੍ਰੀ ਅਕਾਲ